ਹੈਲ ਹੈਲੋ। ਸਸ ਸ੍ਰੀ ਕਾਲ ਹੋਰ ਜੀ ਕੀ ਹਾਲ ਚਾਲ ਹੈ?
ਹੋਰ ਮੈਂ ਕਿਹਾ ਅੱਜ ਕੱਲ ਥੋੜੇ ਬਿਜੀ ਚੱਲ ਰਹੇ ਸੀ ਪਾਠ ਚੱਲ ਰਹੇ ਸਨ। ਸੁਖਮਨੀ ਸਾਹਿਬ ਦੀ ਲੜੀਆਂ
ਹਾਂ ਸਾਰੇ ਸ਼ਹਿਰਾਂ ਵਿੱਚ ਸਾਰੇ
ਹ
ਪੂਰੇ ਸਾਰੇ ਹਿੰਦੁਸਤਾਨ ਚ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ ਨਾ। ਤੇ ਬਹੁਤ ਮਤਲਬ ਲੋਕਾਂ ਨੂੰ ਬਹੁਤ ਹੀ ਉਤਸ਼ਾਹ ਆਇਆ ਦਾ ਸੀ। ਬੜੀਆਂ ਉਹਨਾਂ ਨੇ ਹਾਂ ਸ਼ਹੀਦੀਆਂ ਵੀ ਤੇ ਪਾਈਆਂ ਉਹਨਾਂ ਨੇ। ਹੱਸ-ਹੱਸ ਕੇ ਸ਼ਹੀਦੀਆਂ ਪਾਈਆਂ ਧੰਨ ਗੁਰੂ ਅਰਜਨ ਬਸ ਉਹਨਾਂ ਨੇ ਬੜੇ ਮਤਲਬ ਉਹ ਆਪ ਜਾਨੀ ਜਾਨ ਸਨ ਉਹਨਾਂ ਨੂੰ ਸਭ ਕੁਛ ਪਤਾ ਸੀ ਆਪ ਨੂੰ ਜੋ ਕੁਛ ਵੀ ਹੈ ਪਰ ਫਿਰ ਵੀ ਜਿਵੇਂ ਉਹਨਾਂ ਦੇ ਕਹਿਰ ਹੋਏ ਬਹੁਤ ਉਹਨਾਂ ਨੇ ਜ਼ੁਲਮ ਸਹਿਣ ਕੀਤਾ ਅਹ ਜਿਵੇਂ ਤਤੀਆਂ ਤਵੀਆਂ ਤੇ ਬਿਠਾਇਆ ਭ ਦੂਸਰਾ ਉਨਾ ਨੂੰ ਰੇਤਾ ਗਰਮ ਪਾਈ ਕਈ ਕੁਛ ਮਤਲਬ ਕੋਈ ਹੀ ਹੱਦ ਹੀ ਨਈ ਰਹੀ।
ਹਾਂਜੀ-ਹਾਂਜੀ।
ਜੇ ਦੇਗਾਂ ਵਿੱਚੋਂ ਉਬਾਲ ਦੇ ਤਾਂ ਬੜੇ ਬਹੁਤ ਹੀ ਜਿੰਦੀ ਜਾਨ ਨੂੰ ਬੜਾ ਮਤਲਬ ਦੁੱਖ ਉਹਨਾਂ ਨੇ ਸਹਿਣ ਕੀ ਤਾ ਪਰ ਫਿਰ ਵੀ ਉਹਨਾਂ ਨੇ ਸੀ ਨਈ ਕੀਤੀ।
ਫੇਰ ਉਹ ਰ ਰੱਬ ਰੂਪ ਸਨ ਆਪ ਤੇ ਉਹਨਾਂ ਨੇ ਤੇ ਐਗਜਾਮਪਲ ਸੈਟ ਕਰਨੇ ਹੁੰਦੇ ਹੈ ਤੇ ਹਾਂਜੀ। ਉਹ ਪਰ ਤੁਸੀਂ ਇਹ ਤੇ ਮਤਲਬ ਔਰੰਗਜ਼ੇਬ ਨੇ ਬੜਾ ਹੀ ਜਲਮ ਢਾਇਆ। ਪਰ ਉਹਨਾਂ ਨੇ ਸੀ ਨ ਉਚਾਰੀ ਉਹਨਾਂ ਨੇ ਸਈ ਗਏ ਨੇ। ਤੇ ਸਿਰ ਨ੍ਹੀਂ ਚੁਕਾ ਚੁਕਣਾ ਚੁਕਾਇਆ ਕਿਸੇ ਅੱਗੇ। ਤੇ ਬਾ ਹਾਂ ਪਰ ਬੜਾ ਈ ਮਤਲਬ ਉਹ ਇਹ ਦਿਨ ਆਂਦੇ ਨੇ ਨਾ ਤੇ। ਆਪਣੇ ਆਪ ਈ ਅੰਦਰੋਂ ਈ ਨਾ ਮਨ ਥੋੜ੍ਹਾ ਉਹ ਹੋ ਜਾਂਦਾ ਐ ਕਿ ਬੁਝਿਆ ਬੁਝਿਆ ਵੀ ਹੋ ਜਾਂਦਾ ਐ ਤੇ ਕਿਉਂਕਿ। ਹਾਂ ਵੀ ਇਹ ਦਿਨਾਂ ਚ ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਨੇ। ਤੇ ਕਿੰਨੇ ਜ਼ੁਲਮ ਸਹੇ ਨੇ ਇੰਨੀ ਗਰਮੀ ਚ ਅਸੀਂ ਲੋਗ ਬਾਹਰ।
ਹਾਂ ਅਸੀਂ ਲੋਕ ਤੇ ਏਸੀਆਂ ਚ ਵੀ ਬੈਠ ਕੇ ਨੀ ਸਾਨੂੰ ਸਬਰ। ਹੈਂ ਤੇ ਉਹਨਾਂ ਦੇ ਤਾਂ ਧੱਤੀਆਂ ਤਵੀਆਂ। ਤੇ ਬਿਠਾਏ ਗਏ ਕਈ ਮਤਲਬ ਬਹੁਤ ਈ ਕੁਰਬਾਨੀਆਂ ਉਹਨਾਂ ਨੇ ਕੀਤੀਆਂ। ਫਿਰ ਵੀ ਸੀ ਨੇ ਕੀਤੀ ਕਿਉਂ ਉਹਨਾਂ ਦੇ ਅੰਦਰ ਤੇ ਬਾਣੀ ਚੱਲ ਰਹੀ ਸੀ ਤੇ ਬਾਣੀ ਇੱਕ ਐਸੀ ਚੀਜ਼ ਜਿਹਦੇ ਨਾਲ ਉਹਨਾਂ ਨੂੰ ਪਤਾ ਈ ਨ੍ਹੀਂ ਲੱਗਾ ਕਿ ਮੇਰੇ ਮਤਲਬ ਕੀ ਕੁੱਛ ਹੋ ਰਿਹਾ ਮੇਰੇ ਨਾਲ।
ਹਾਂਜੀ।
ਫਿਰ ਵੀ ਜਦੋਂ ਮਤਲਬ ਇਹ ਇਹਨਾਂ ਦਿਨਾਂ ਦੇ ਵਿੱਚ ਏਡੇ ਲੰਗਰ ਏ ਗੁਰਦੁਆਰਿਆਂ ਦੇ ਵਿੱਚ ਏਡੀਆਂ ਰੌਣਕਾਂ ਘਰ ਤੋਂ ਘ ਅ ਇੱਕ-ਇੱਕ ਗੁਰਦੁਆਰੇ ਦੇ ਵਿੱਚ ਦੋ-ਦੋ ਸੌ ਬੰਦਾ ਸੀ, ਲੇਡੀਜ਼ ਕੀ ਜੈਨਸ ਕੀ, ਜਿਹੜੇ ਪਾਠ ਚੱਲਦੇ ਰਹੇ ਉਹਨਾਂ ਦੇ ਨਿਮਤ। ਦੁਨੀਆਂ ਨੇ ਇੱਕ ਦਿਨ ਨਈਂ ਪਿੱਠ ਕੀਤੀ। ਪਾਠ ਉਧਰ ਲੰਗਰ। ਠੰਡੇ ਪਾਣੀ ਦੇ ਸ਼ਰਬਤ। ਬੜੀਆਂ ਸਿੱਖਾਂ ਨੇ ਤੇ ਬੜਾ ਕੁਛ ਸਛਬੀਲਾਂ ਸਬੂਲਾਂ ਲਾਈਆਂ।
ਧਨ ਹਾਂ ਧੰਨ ਗੁਰੂ ਤੇ ਫਿਰ ਧੰਨ ਗੁਰੂ ਦੀਆਂ
ਹਾਂ, ਧੰਨ ਗੁਰੂ ਧੰਨ ਗੁਰੂ ਪਿਆਰੇ। ਉਹੀ ਉਹ ਉਹ ਓ ਗੁਰੂ ਦੇ ਭਾਣੇ ਵਿੱਚ ਚੱਲੇ ਨਾ ਉਹ ਗੁਰੂ ਦੇ ਭਾਣੇ ਵਿੱਚ ਚੱਲੇ ਜਦੋਂ ਗੁਰੂ ਦਾ ਭਾਣਾ ਮੰਨ ਲਿਆ ਤੇ ਉਹ ਫੇਰ ਆਪੇ ਹੀ ਸਭ ਕੁਛ ਸਿੱਧਾ ਹੋਈ ਜਾਏ, ਫਿਰ ਮਤਲਬ ਨੇ ਮਤਲਬ ਜਿਹੜੇ ਗੁਰਦੁਆਰੇ ਦੇ ਵਿੱਚ ਕੀਰਤਨ ਦਰਬਾਰ ਹੋਏ ਨੇ, ਜੋ ਰਾਗੀਆਂ ਨੇ ਕੀਤਾ ਏ ਪ੍ਰੋਗਰਾਮ ਹਰ ਸ਼ਹਿਰ ਵਿੱਚ। ਅੱਜ ਦੇ ਦਿਨ ਤੱਕ ਵੀ ਮਨਾ ਰਹੇ ਨੇ। ਅੱਜ ਦੇ ਦਿਨ ਤੱਕ ਵੀ, ਅਜੇ ਤ ਵੀ ਚੱਲ ਰਹੀਆਂ ਕਥਾ ਬਈ ਕੈਸਾ ਉਹਨਾਂ ਦੇ ਨਾਲ ਮਤਲਬ ਹੋਇਆ ਉਹਨਾਂ ਦੇ
ਹਂ।
ਔਲਾਦ ਨਈਂ ਸੀ ਜਾਂ ਕੁਛ ਨਈ ਸੀ ਇੰਝ ਬੜਾ ਕੁਛ। ਮਤਲਬ ਜ਼ੁਲਮ ਹੋਇਆ।
ਹਾਂਜੀ।
ਵੀ ਉਹਨਾਂ ਨੇ ਆਪਣੇ ਜੋ ਵੀ ਕੋਈ ਉਹਨਾਂ ਬਾਰੇ ਗ਼ਲਤ ਵੀ ਬੋਲਦਾ ਸੀ ਨਾਂ। ਉਹਨਾਂ ਨੂੰ ਵੀ ਮਤਲਬ ਉਹ ਭਾਣਾ ਕਰਕੇ ਮੰਨਦੇ ਸਨ। ਕਿ ਉਹਦਾ ਹੁਕਮ ਐ ਜੇ ਕਿਸੇ ਨੇ ਕੁਛ ਕਿਹਾ ਵੀ ਉਹਨਾਂ ਨੂੰ ਜੋ ਕੁੱਛ ਕਹਿ ਪ ਕਥਾ ਵਿੱਚ ਸਾਰਾ ਕੁਝ ਦੱਸਦੇ ਹੀ ਰਹਿੰਦੇ ਨੇ ਅੱਜ ਦੇ ਦਿਨ ਤੱਕ ਵੀ ਪਰ ਫਿਰ ਵੀ ਹਾਂ ਫਿਰ ਵੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਜੋ ਵੀ ਇਹ ਉਹਦਾ ਭਾਣਾ ਹੈ ਉਹਦੇ ਭਾਣੇ ਨੂੰ ਮੰਨਣਾ ਤੇ ਜੋ ਸ਼ਬਦ ਜਿਹੜੇ ਪਮਨ ਮੈਂ ਪਮਨ ਸਮਾਇਆ ਜੀਦੋ ਉਹਨਾਂ ਨੂੰ ਮਤਲਬ ਕਿਹਾ ਕੇ ਜਪਜੀ ਸਾਹਿਬ ਪੜ੍ਹਦੇ ਪਏ ਸਨ। ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੁਛ ਚਾਹੀਦਾ। ਜਾਂ ਤੁਹਾਡੀ ਕੋਈ ਹੈ ਵੇ ਕੋਈ ਖਵਾਸ਼ ਤੇ ਫਿਰ ਜੇ ਉਹ ਉਹਨਾਂ ਨੂੰ ਉਹ ਕਹਿੰਦੇ ਇੱਕ ਵਾਰੀ ਮੈਂ ਪਤਾ ਨੀ ਇਸ਼ਨਾਨ ਕਰਨਾ। ਤੇ ਸ਼ਨਾਨ ਕਰ ਹਨਾ ਇਸ ਤਰ੍ਹਾਂ ਕਰਕੇ ਵੀ ਅਸੀਂ ਇਸ਼ਨਾਨ ਕਰਨਾ। ਤੇ ਜਦੋਂ ਇਸ਼ਨਾਨ ਕਰਨ ਗਏ ਤੇ ਉਹ ਉੱਥੇ ਹੀ ਤੋਪ ਹੋ ਗਏ ਪਤਾ ਹੀ ਨਹੀਂ ਲੱਗਾ ਉਹ ਫਿਰ-ਫਿਰ ਉਹਦੇ ਤੇ ਵੀ ਫਿਰ ਸ਼ਬਦ ਉਚਾਰਨ ਹੋਇਆ ਪਵਨੀ ਮੈਂ ਪਵਨ ਸਮਾਇਆ। ਜੋਤੀ ਮੈਂ ਜੋਤ ਰਲੀ ਜਾਇਆ ਉਹ ਬਸ ਬੜਾ ਹੀ ਬੜਾ ਹੀ ਹੈ ਪ੍ਰੋਗਰਾਮ ਤੇ ਪਰ ਐਨ ਜੀ ਸੀ ਜਿਵੇਂ ਸ਼ੀ ਦੀਆਂ ਵਾਲੇ ਪ੍ਰੋਗਰਾਮ ਹੀ ਨਹੀਂ ਸੀ ਲੱਗਦੇ ਸਾਨੂੰ ਤੇ ਇਸ ਤਰ੍ਹਾਂ ਲੱਗਦਾ ਪਿਆ ਸੀ ਜਿਵੇਂ ਕੋਈ ਸਾਡੇ ਗੁਰੂਆਂ ਦਾ ਬੜਾ ਹੀ ਕੋਈ ਅੱਜ ਕੱਲ੍ਹ ਪ੍ਰੋਗਰਾਮ ਹੋਰ ਹੀ ਹੈ।
ਹਾਂਜੀ ਇਹ ਕਿਉਂਕਿ ਇਹ ਨਾ ਇਹ ਗੁਰੂਆਂ ਦੇ ਜਿਹੜੀਆਂ ਸ਼ਹੀਦੀਆਂ ਨੇ ਤੇ ਐ ਤੇ ਇਹ ਆਮ ਬੰਦੇ ਤੇ ਕਰ ਨੀ ਸਕਦੇ ਨਾ ਇਹ ਤੇ ਹਾਂ ਤੇ ਐ
ਬੜੇ ਹੁੰਦੇ ਵੇਖੋ ਕਈ ਰਾਵਣ ਵਰਗੇ ਹੋ ਗਏ, ਏਡੇ ਲੀਡਰ ਹੋ ਗਏ, ਏਡੇ ਉਹ ਹੋ ਜਾਂਦੇ ਨੇ ਮੰਤਰੀ ਹੋ ਜਾਂਦੇ ਕੋਈ ਉਹਨਾਂ ਦਾ ਨਾਮੋ ਨਿਸ਼ਾਨ ਆਇਆ ਕਦੀ ਉਹਨਾਂ ਦਾ ਗੁਰਪੁਰਬ ਆਇਆ। ਹਮ ਤੇ ਗਏ। ਇਹ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਹਨਾਂ ਨੇ ਇੰਨੀਆਂ- ਇੰਨੀਆਂ ਕੁਰਬਾਨੀਆਂ ਕੀਤੀਆਂ ਏਡੀ ਬਾਣੀ ਉਚਾਰੀ ਉਨਾਂ ਨੇ। ਗੁਰੂ ਅਰਜਨ ਦੇਵ ਜੀ ਨੇ ਬਾਣੀ ਇੰਨੀ ਉਚਾਰੀ ਏ।
ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜਾਦਾ ਬਾਣੀ ਗੁਰੂ ਅਰ ਜਨ ਦੇਵ ਜੀ ਦੀ ਹੈ
ਗੁਰੂ ਅਰਜਨ ਦੇਵ ਜੀ ਦੀ ਫਿਰ ਵੀ ਮਤਲਬ ਇੰਨੇ ਤਸੀਏ ਸਹਿੰਦਿਆਂ-ਸਹਿੰਦਿਆਂ ਫਿਰ ਵੀ ਉਹੀ ਕਹਿਣ ਤੇਰਾ ਭਾਣਾ ਮਿੱਠਾ ਲਾਗੇ, ਤੇਰਾ ਭਾਣਾ ਮਿੱਠਾ ਲਾ
ਹਾਂਜੀ ਸਾਡੇ ਗੁਰ ਸਾਡੇ ਗੁਰੂਆਂ ਨੇ ਨਾ ਸਾ ਮਤਲਬ ਆਪਣੀ ਸਾਰੀ ਮਤਲਬ ਸਾਰੀ ਸੰਗਤ ਨੂੰ ਸਾਰੇ ਲੋਕਾਂ ਨੂੰ ਇਹ ਹੀ ਸੰਦੇਸ਼ ਦਿੱਤਾ ਹੈ ਕਿ ਭਾਣੇ ਵਿਚ ਰੋ। ਭਾਣੇ ਵਿੱਚ ਵੀ ਉਹਨਾਂ ਨੇ ਬਈ ਇਹ ਐਗਜਾਮਪਲ ਆਪਣੇ ਉੱਤੇ ਸਹਿਕ ਕੇ ਵੀ ਉਹਨਾਂ ਨੇ ਲੋਕਾਂ ਨੂੰ ਦਿੱਤੇ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲਾ ਲਓ ਗੁਰੂ ਗੋਬਿੰਦ
ਹਾਂ ਉਹਨਾਂ ਨੇ ਚਾਰ ਪੁੱਤਰ ਵਾਰ ਤੇ।
ਉਹ ਚੰਦ ਅਗਰ ਉਹਨਾਂ ਕੋਲ ਇੰਨੀ ਸ਼ਕਤੀ ਸੀ ਚਾਹਦੇ ਤੇ ਆਪਣੇ ਬੱਚੇ ਬਚਾ ਸਕਦੇ ਸਨ।
ਚਾ ਸਕਦੇ ਸੀ ਉਹਨਾਂ ਕੋਲ ਤੇ ਉਹ ਤੇ ਆਪ ਸਨ।
ਹਾਂ ਲੇਕਿਨ ਨਹੀਂ ਉਹਨਾਂ ਨੇ ਭਾਣੇ ਵਿੱਚ ਰਹਿਣਾ
ਹਾਂ ਉਹਨਾਂ ਨੇ ਉਹਨਾਂ ਨੇ ਆਪਣੇ ਆਪਣਾ ਸਰਬੰਸ ਵਾਰ ਕੇ ਤੇ ਦੂਸਰਿਆਂ ਨੂੰ ਇਹੀ ਸ਼ਿਕਸ਼ਾ ਦਿੱਤੀ। ਬਈ ਸਿੱਖੀ 'ਚ ਜਾਂ ਮਤਲਬ ਪਰਮਾਤਮਾ ਨੇ ਓ। ਇਹਦੇ 'ਚ ਸ਼ਕਤੀ ਇਹਦੇ 'ਚ ਆਪਣੇ ਮੇਰੇ ਸਿੱਖ ਸ਼ਕਤੀ ਉਹਨਾਂ ਨੇ ਤੇ ਆਪਣੇ ਕੇਸਾਂ ਨੂੰ ਵੀ ਸੰਭਾਲ ਕੇ ਰੱਖਿਆ ਉਹਨਾਂ ਨੇ ਆਪਣੇ ਕੇਸਾਂ ਨੂੰ ਵੀ ਸਾਂਭ ਕੇ ਰੱਖਿਆ ਕਈ ਗੁਰਦੁਆਰੇ ਹੈਗੇ ਨੇ ਕੇਸਗੜ੍ਹ ਸਾਹਿਬ। ਤੇ ਕੰੰਗਾ ਸਾਹਿਬ ਇਹਨਾਂ ਦੇ ਕਈ ਗੁਰਦੁਆਰੇ ਇਸ ਤਰਾਂ ਗੁਰੂ ਅਰਜਨ ਦੇਵ ਜੀ। ਦਾ ਦਰਬਾਰ ਸਾਹਿਬ ਦੇ ਜੇੜਾ ਹੈਗਾ ਨਾ ਸਰੋਵਰ ਦੇ ਨਾਲ ਇੱਕ ਦਰਬਾਰ ਸਾਹਿਬ ਰੱਖਿਆ ਦਾ ਉਹਦੇ ਨਾਲ ਜੇੜਾ ਥੜਾ ਹੈ ਨਾ ਉਹਦੇ ਤੇ ਕੈਂਦੇ ਉਹਨਾਂ ਨੇ ਬਾਣੀ ਉਚਾਰੀ ਸੀ। ਤੇ ਕੈਂਦੇ ਇੱਥੇ ਜੇੜਾ ਵੀ ਪ ਪਾਠ ਕਰਕੇ ਜਾਏ ਇੱਥੇ ਥੜੇ ਤੇ' ਉਹਦੇ ਸ ਤੇ ਕਾਰਜ ਰਾਸ ਹੁੰਦੇ ਨੇ। ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਪਰ ਅਸੀਂ ਲੋਕ ਤੇ ਪਾ ਪੀ ਹਾਂ ਅਸੀਂ ਲੋਕ ਕਿੱਥੇ ਅਸੀ ਤੇ ਠੀਕ ਹੈ ਮੱਥਾ ਟੇਕਿਆ ਠੀਕ ਹੈ ਸਾਡੇ ਗੁਰੂਆਂ ਦਾ ਪਰ ਓ ਜੇੜੇ ਗੁਰੂ ਸਨ ਉਹ ਕੁਛ ਹੋਰ ਸੀ ਉਹਨਾਂ ਕੋਲ ਤੇ ਕੋਈ ਵੈਰੀ ਵੀ ਆ ਜਾਂਦਾ ਸੀ ਨਾ ਤੇ ਉਹਨੂੰ ਆਪਣੇ ਮਿੱਤਰ ਨੂੰ ਮਿੱਤਰ ਬਣਾਂਦੇ ਸਨ।
ਹਾਂਜੀ
ਗੁਰਮੁਖ ਬੁਲਾਂਦੇ ਸੀ ਗੁਰਮੁਖਾਂ ਮਿੱਤਰਾਂ ਆਪਣੇ ਕੋਲ ਬਿਠਾਂਦੇ ਸੀ।
ਹਾਂ ਉਹ ਬਾਬਾ ਜੀ ਤੇ ਪਿਆਰ ਮੰਗਦੇ ਨੇ ਸ਼ਰਧਾ ਮੰਗਦੇ ਨੇ ਪਿਆਰ ਸ਼ਰਧਾ ਸ਼ਰਧਾ ਨਾਲ ਇੱਕ-ਇੱਕ ਵਾਰੀ ਵਾਹਿਗੁਰੂ ਕਿਆ ਵੀ ਪ੍ਰਵਾਨ ਹੋ ਜਾਂਦਾ। ਜੇੜੀ ਅ ਅਸੀਂ ਲੋਕ ਹਾਂ ਅਸੀਂ ਲੋਕ ਗਿਣਤੀਆਂ ਮਿਣਤੀਆਂ 'ਚ ਪੈ ਗਏ ਦੇ ਆਂ
ਪੈ ਗਏ ਆਂ ਓ ਕੈਂਦੇ ਗਿਣਤੀ ਨਈ ਗਿਣਤੀ ਓ ਕੈਂਦੇ ਨੇ ਇਹ ਗਿਣ ਤੀ ਓ ਕਰੋ ਰਾ ਤੁਸੀਂ ਆਪਣੇ ਜਦੋਂ ਸੋਂਦੇ ਹੋ ਤੁਸੀਂ ਇਹ ਵੇਖੋ ਕਿ ਮੈਂ ਅੱਜ ਕਿੰਨੇ ਔਗਣ ਕੀਤੇ ਮੈਂ ਅੱਜ ਕਿੰਨਿਆਂ ਦਾ ਦਿਲ ਦੁੱਖ ਖਾਇਆ ਮੈਂ ਅੱਜ ਕਿੰਨਿਆਂ ਨਾਲ ਬੁਰਾ ਕੀਤਾ ਅੱਜ ਮੈਂ ਕਿੰਨਿਆਂ ਨਾਲ ਮਾਣ ਕੀਤੀ ਬੀ ਲੁੱਟ ਮਾਰ ਕੀਤੀ ਜਾਂ ਕਿੰਨਿਆਂ ਦਾ ਮੈਂ ਬੁਰਾ ਸੋਚਿਆ ਹੈਂ ਇਹ ਚੀਜ਼ ਨੋਟ ਕਰੋ ਤੁਸੀਂ ਇਹ ਨਾ ਨੋਟ ਕਰੋ ਤੁਸੀਂ ਵੀ ਮੈਂ ਇਨੇ ਪਾਠ ਕੀਤ ਤੇ ਜਾਂ ਮੈਨੇ ਪਾਠ ਉਹਨੇ ਓ ਕੀਤਾ ਮੈਨੇ ਜੋ ਉਹ ਕੈਂਦੇ ਇਹ ਗਿਣਤੀਆਂ ਨਾ ਕਰੋ ਬਾਣੀ ਦੀ ਗਿਣਤੀ ਨਈ ਕਰਨੀ।
ਹਾਂਜੀ
ਤੇ ਤੁਸੀਂ ਆਪਣੇ ਔਗਣ ਵੇਖੋ ਵੀ ਮੈਂ ਕਿਸੇ ਨੂੰ ਕੀ ਸਤਾਇਆ। ਕੀ ਕੀਤਾ। ਸਾਰੀ ਦੁਨੀਆਂ ਇੰਝ ਵੀ ਨੀ ਹੈਗੀ ਸਾਰੀ ਪੁੰਨ ਵੀ ਕਰਨ ਵਾਲੀ ਏ। ਬੜੀ ਦੁਨੀਆਂ ਏ ਬੜੀ ਦੁਨੀਆਂ ਪਰਮਾਤਮਾ ਧਰਤੀ ਖੜੀ ਕਿਸੇ ਤੇ
ਹਾਂਜੀ-ਹਾਂਜੀ ਪਰ ਜਾਣੇ ਅਣਜਾਣੇ ਫਿਰ ਵੀ ਅਸੀਂ ਇਨਸਾਨ ਹੈਗੇ ਆਂ।
ਤੇ ਅੰਨ ਕਲਯੁਗੀ ਇੱਕ ਤਰ੍ਹਾਂ ਜੋ ਵੀ ਆਂ ਵਾ ਪ੍ਰਮਾਤਮਾ ਨੇ ਦਿੱ ਤਾ ਤੇ ਸਾਨੂੰ ਮਨੁੱਖ ਦੇਹ ਵੇ ਵਈ ਨਾਮ ਜਪਣ ਵਾਸਤੇ ਲੇਕਿਨ ਅਸੀਂ ਫਿਰ ਘ ਘੇਸ ਵੱਟ ਜਾਂਣੇ ਆਂ ਕੋਈ ਨੀ ਕਰ ਲਾਂਗੇ। ਅੱਜ ਕਰ ਲਾਂਗੇ, ਆ ਕੱਲ ਤੋਂ ਸ਼ੁਰੂ ਕਰ ਲਾਂਗੇ। ਤੇ ਐ ਜੜੀਆਂ ਸ਼ਬੀਲਾਂ ਏ ਗੁਰਦੁਆਰੇ ਦੀਆਂ ਚੱਲ ਰੀਆਂ ਅੱਜ ਦੇ ਦਿਨ ਤਾਂ ਫੇਰ ਏਡੇ-ਏਡੇ ਮੈਂ ਅਨਿਆਂ ਦੁੱਧ, ਠੰਡੇ ਦੁੱਧ ਦੂਸਰੇ ਸ਼ਰਬਤ ਐ ਵਲੇ, ਦੂਸਰੇ ਚਾਵਾਂ ਬੜੇ ਈ ਪਕਵਾਨ ਸ ਬੜੇ ਈ ਪਕਵਾਨ ਗੁਰਦੁਆਰਿਆਂ ਦੇ ਵਿੱਚ ਹਾਂ ਐਨਾਂ ਨੇ ਏਸ ਵਾਰੀ ਮਿੱਠਾ ਮਤਲਬ ਦੋ ਸਾਲ, ਚਾਰ ਸਾਲ ਹੋ ਗੇ ਨੇ ਮਿੱਠਾ ਬਿਲਕੁਲ ਨੀ ਗੁਰ ਦਵਾਰੇ ਦੇ ਵਿੱਚ ਅਲਾਊਡ ਤੇ ਬਾਕੀ ਤੁਸੀ ਨਮਕੀਨ ਲਿਆਓ ਕੋਈ ਮ ਠੀ, ਮਟਰੀ ਏ ਦੂਜੀਆਂ ਚੀਜ਼ਾਂ ਸਭ
ਜੀ
ਚਲੋ ਜੀ, ਹਾਂ ਚੱਲ ਜੀ ਬੋਹੋਤ ਵਧੀਆ ਮੈਨੂੰ ਵੀ ਬੜਾ ਹਾਂ ਗੁਰਮੁਖ ਐਂਝ ਈ ਆਪਸ ਵਿੱਚ ਵਿਚਾਰ ਹੋ ਜਾਂਦੇ ਨੇ ਨਾਲੇ ਸੰਗਤ ਵਈ ਨਾਲੇ ਗੁਰੂ ਬਾਰੇ ਗੱਲ ਹੋ ਗਈ। ਚਲੋ ਜੀ ਸਸ ਸ੍ਰੀ ਕਾਲ, ਸਸ ਸ੍ਰੀ ਕਾਲ।
ਜੀ।
ਸਿ